ਹਲੋ
ਹੈਲੋ
ਹਾਂਜੀ, ਮੈਮ ਸ਼ਸ਼ੀ ਕਾਲ
ਸ਼ਾਸ਼ੀ ਕਾਲ ਮੈਮ ਹੋਰ ਕਿਵੇਂ ਓ
ਵਧੀਆ ਜੀ ਵਧੀਆ ਤੁਸੀ ਦੱਸੋ
ਹਾਂਜੀ ਹਾਂ ਮੈਂ ਵੀ ਵਧੀਆ, ਹੋਰ ਕੀ ਕਰਦੇ ਸੀ?
ਕੋਛ ਨੀ ਬਸ ਗ੍ਰੀਨ ਟੀ ਲੈ ਕੇ ਆਈ ਸੀ ਬਨਾ ਕੇ
ਅੱਛਾ, ਅੱਛਾ
ਹਾਂਜੀ ਹਾਂ, ਤੁਸੀ ਪੀਲੀ ਚਾ
ਹਾਂਜੀ ਹਾਂ ਮੈਂ ਵੀ ਹੁਨੇ ਪੀ ਕੇ ਹਟੀ ਸੀ ਚਾ।
ਰੋਟੀ ਵੀ ਖਾਂਦੇ ਓ ਤੁਸੀ ਦੁਪੈਰੇ
ਨਈ ਜੇ ਮਤਲਬ ਭੁੱਖ ਲੱਗਦੀ ਏ ਤਾਂ ਖਾ ਲੈਨੇ ਆਂ, ਵੈਸੇ ਉ ਏਦਾਂ ਨਈ ਹੈਗਾ ਵੀ ਹਾਂ ਖਾਣੀ ਓ।
ਕਿਸੇ ਨੇ ਤੇ ਪੱਕਾ ਫਿਕਸ ਟਾਈਮ ਈ ਰਖਆ ਹੈ। ਸਾਡੇ ਨਾ ਰਿਸ਼ਤੇਦਾਰੀ ਦੇ ਵੇਚ ਕੋਛ ਏਦਾਂ ਦੇ ਹੈਗੇ ਨੇ, ਕਿ ਮੋਰਨਿੰਗ ਤੇ ਓ ਜਲਦੀ ਉਠਦੇ ਨੇ ਮਤਲਬ ਕਿ ਪੰਜ, ਜਾਂ ਸਾਢੇ ਚਾਰ ਵਜੇ ਉਠ ਜਾਂਦੇ ਨੇ
ਹਾਂਜੀ ਹਾਂ
ਓ ਟਾਈਮ ਨਾਲ ਈ ਰੋਟੀ ਖਾ ਲੈਂਦੇ ਨੇ ਜਿਦਾਂ ਕਿ ਛੇ ਜਾਂ ਸਾਢੇ ਛੇ ਵਜੇ ਮੋਰਨਿੰਗ
ਅੱਛਾ, ਅੱਛਾ
ਉਸ ਤੋ ਬਾਦ ਫੇਰ ਮਤਲਬ ਕਿ ਜਿਦਾਂ ਇਕ ਵਜ ਜਾਂਦਾ, ਜਾਂ ਸਾਢੇ ਬਾਰਾਂ ਵਜ ਜਾਂਦੇ ਫੇਰ, ਫੇਰ ਰੋਟੀ ਖਾਂਦੇ ਆ
ਹਾਂਜੀ ਹਾਂ ਏਹ ਤਾ‌ਹੈਗਾ ਦੁਪੈਰਾ ਖਾਂਦੇ ਨੇ ਨਾਸ਼ਤਾ ਜਿਵੇਂ ਕੈਂਦੇ ਨੇ ਹਾਂ ਦੁਪੈਰਾ ਫੇਰ
ਜਿਹੜੇ ਤੇ ਦੇਖੋ ਦਾਸ ਵਜੇ ਖਾਂਦੇ ਨੇ ਉਨਾ ਵਾਸ ਟਾਈਮ ਨੀ ਬਚਦਾ ਹੈਗਾ ਦੁਪੈਰੇ ਖਾਨ ਦਾ ਤੇ ਨਾ ਹੀ ਭੁੱਖ ਲਾਗਦੀ ਹੈ ਕਿਉਂਕਿ ਦੋ ਘੰਟਿਆਂ ਦਾ ਹੀ ਫ਼ਰਕ ਰਹਿ ਜਾਂਦਾ ਵਿੱਚ
ਹਾਂਜੀ ਹਾਂ ਏਹ ਤਾ ਹੈ ਅਸੀ ਵੀ ਜਿਦਾਂ ਮਲਬ ਕੰਮ ਨਬੇੜ ਕੇ ਵੀ ਖਾਨੇ ਆ, ਜਿਦਾਂ ਦਾਸ ਵਜ ਜਾਂਦੇ ਨੇ ਸਾਢੇ ਨੌ ਦਾਸ ਵਜੇ ਈ ਖਾਂਨੇ ਆ। ਹਾਂਜੀ ਹਾਂ ਫੇਰ ਤਾਂ ਕਰਕੇ, ਫੇਰ ਭੁੱਖ ਨੀ ਲਾਗਦੀ ਜੇ ਲਾਗਦੀ ਵੀ ਐ ਕਈ ਵਾਰ ਫੇਰ ਬਨਾ
ਕੁਛ-ਕੁਛ ਹੋਰ ਵੀ ਖਾਏਆ ਜਾ ਹਾਂਜੀ ਹਾਂ ਰੋਟੀ ਕਲਾ ਜ਼ਰੂਰੀ ਨੀ ਵੀ ਹਾਂ ਰੋਟੀ
ਹਾਂਜੀ, ਹਾਂਜੀ ਹਾਂ ਜਿਵੇਂ ਭੁੱਖ ਲੱਗੇ ਓ ਨਾ ਮੈਕਰੋਨੀ ਵਗੈਰਾ ਬਨਾ ਲੀ ਮੈਗੀ ਬਨਾ ਲੀ ਹੈਨਾ ਤੇ ਹੋਰ ਕੁਛ ਵੀ ਜਿੱਦਾਂ ਚਿਲਾ ਵਗੈਰਾ ਕੁਛ ਵੀ ਬਣਾ ਲਿਆ ਜੇ ਜੀ ਕਰਦਾ ਸੀਗਾ।
ਹਾਂ ਹਾਂਜੀ ਹਾਂਜੀ ਹਾਂ ਜੀ ਦਾ ਵੀ ਦਿਲ ਕਰੇ ਬਸ ਓਹੀ ਚੀਜ਼
ਆਹੋ। ਕੁਛ ਆਲੂ ਉਵਾਲੇ ਹੁੰਦੇ ਨੇ। ਕਈ ਵਾਰ ਫਿਰ ਟਿੱਕੀਆਂ ਵਗੈਰਾ ਬਣਾ ਲਈਦੀਆਂ ਨੇ।
ਹਾਂ ਉਹਦੇ ਵਿੱਚ ਇਦਾਂ ਹੁੰਦਾ ਕਿ ਦਹੀਂ ਦੀ ਜ਼ਰੂਰਤ ਪੈਂਦੀ ਐ ਪਾ
ਹਾਂਜੀ ਹਾਂ ਹਾਂ ਫੇਰ ਦਹੀ ਪਾ ਕੇ ਸਾਰਾ ਕੁਛ ਪਾ ਕੇ ਵਧੀਆ ਲੱਗਦੀ ਐ।
ਹਾਂਜੀ ਹਾਂ, ਫੇਰ ਐਵੇਂ ਹੁੰਦਾ ਨਾ ਕਿ ਦਹੀਂ ਆਪਾਂ ਸਵੇਰੇ ਸ਼ਾਮ ਰੋਟੀ ਨਾਲ ਵੀ ਖਾ ਲੈਣੇ ਆ ਕਈ ਵਾਰ ਇਦਾਂ ਹੁੰਦਾ ਕਿ ਦਹੀ ਨਹੀ ਵੀ ਹੁੰਦੀ ਨਾ।
ਹਾਂਜੀ ਹਾਂ, ਇਹ ਤਾਂ ਹੈ ਬਸ ਜੇ
ਕੀ?
ਨਹੀਂ ਨਹੀਂ ਦਹੀਂ ਪਾ ਲੈਨੇ ਆ, ਦਹੀਂ ਤਾਂ ਦਹੀਂ ਨਾਲ ਤਾਂ ਵਧੀਆ ਲੱਗਦੀ ਹੈ।
ਹਾਂਜੀ ਹਾਂ, ਦਹੀਂ ਦੇ ਵਿੱਚ ਸੋਸ ਵਗੈਰਾ ਪਾ ਕੇ ਨਾ ਖਟੀ ਮਿੱਠੀ ਦਹੀਂ ਬਣਾਂਦੇ ਹੋ।
ਹਾਂਜੀ ਹਾਂ, ਅਹ ਮੈਂ ਨਾ ਜਿੱਦਾਂ ਦਾ ਆਲੂ ਬੋਇਲ ਕੀਤੇ ਹੁੰਦੇ ਨੇ ਨਾ। ਤੇ ਉਹਦੇ ਬਾਅਦ ਚ ਜਿਵੇਂ ਆਲੂ ਬੋਇਲ ਕਰਕੇ ਫੇਰ ਉਹਨਾਂ ਨੂੰ ਭੰਨ ਕੇ
ਠੀਕ ਹੈ ਮਿਕਸ ਕਰ ਲੈਂਦੇ ਹੋ।
ਹਾਂਜੀ ਹਾਂ ਹਾਂ ਤੇ ਫਿਰ ਉਹਨਾਂ ਨੂੰ ਭੰਨ ਕੇ ਤੇ ਉਹਦੇ ਵਿੱਚ ਮਾੜਾ ਜਿਹਾ ਅਰਾਰੋਟ ਹੁੰਦਾ ਉਹਦੇ ਤੇ ਯਾਂ ਫਿਰ ਕੋਨ ਫਲਾਰ ਹੁੰਦਾ ਕਈ ਵਾਰ।
ਠੀਕ ਹੈ।
ਲੂਣ ਮਿਰਚ ਵਗੈਰਾ ਪਾ ਕੇ ਸਾਰਾ ਕੁਛ ਫੇਰ ਪਿਆਜ ਵੀ ਕੱਟ ਬਰੀਕ ਬਰੀਕ ਨਾ ਕੇ ਓਤੇ ਹੈਲੋ।
ਹਾਂਜੀ।
ਹੈਲੋ।
ਆ ਰਹੀ ਆ ਹੋ
ਨਹੀਂ ਤੁਹਾਡੀ ਆਵਾਜ਼ ਨਹੀਂ ਆ ਰਹੀ ਹੈਗੀ। ਬਹੁਤ ਜ਼ਿਆਦਾ ਮੈਂ ਆਦੀ ਪਈ ਕਿ ਜਿਵੇਂ ਕਾਫ਼ੀ ਡੂੰਘੀ ਆਵਾਜ਼ ਨਹੀਂ ਆਉਂਦੀ ਹੈਗੀ।
ਹੈਲੋ।
ਹਾਂਜੀ ਆਵਾਜ਼ ਤੇ ਤੁਹਾਡੀ ਆਉਂਦੀ ਪਈ ਹੈ ਪਰ ਬਹੁਤ ਜਿਆਦਾ ਘੱਟ ਆਉਂਦੀ ਪਈ ਹੈ।
ਅੱਛਾ ਤੇ ਅ ਹੁਣ ਆਉਂਦੀ ਪਈ ਆ ਦੇਖਿਓ
ਜੀ ਹੁਣ ਆਉਂਦੀ ਪਈ ਹੈ।
ਹੈਲੋ। ਮੈਂ ਇਦਾਂ ਵੀ ਇਦਾਂ ਹੀ ਬਸ ਅਸੀਂ ਬਣਾ ਲੈਂਦੇ ਹਾਂ ਟਿੱਕੀ
ਤੇ ਜਦੋਂ ਅਸੀਂ ਟਿੱਕੇ ਬਣਾਦੇ ਹ ਮਤਲਬ ਕਿ ਆਟੇ ਨੂੰ ਉਹਦੇ ਕਰਦੇ ਹ ਨਾ ਅ ਬੋਇਲ ਕਰਕੇ ਆਲੂਆਂ। ਉਹਨੂੰ ਮੈਲਿਸ਼ ਕਰਕੇ ਤੇ ਉਸ ਤੋਂ ਬਾਅਦ ਉਹਦੇ ਵਿੱਚ ਮਸਾਲੇ ਪਾ ਦਿੰਦੇ ਹਾਂ ਅਸੀਂ ਉਹ ਅਰ ਰੋਡ ਵਗੈਰਾ ਕੁਛ ਨਹੀਂੀ ਪਾਉਂਦੇ ਹੈਗੇ ਸਿੰਪਲ ਹਾਂ ਉਹਦੇ ਵਿੱਚ ਮਸਾਲ ਨੂਣ ਮਿਰਚ ਤੇ ਜਾਂ ਫਿਰ ਸੁੱਕਾ ਧਨੀਆ ਪਿਆ ਹੁੰਦਾ ਆਪਣਾ ਹਾਂਜੀ ਤੇ ਹਾਂਜੀ ਮੇਥੀ ਪਾ ਦਿੰਦੇ ਹਾਂ ਹਾਂਜੀ ਗਰਮ ਮਸਾਲਾ ਥੋੜ੍ਹਾ ਜਿਹਾ ਚਾਟ ਮਸਾਲਾ ਬਸ ਏਦਾਂ ਹੀ ਅਸੀਂ ਤਿਆਰ ਕਰ ਲੈਂਦੇ ਆਾਂ।
ਅੱਛਾ, ਅੱਛਾ।
ਫਿਰ ਅਸੀਂ ਨਾ ਕੜਾਹੀ ਦੇ ਵਿੱਚ ਜਦੋਂ ਬਣਾਉਦੇ ਆ ਨਾ ਅਲੱਗ ਤੋਂ ਇੱਕ ਕੋਲੇ ਜਾਂ ਭਾਂਡੇ ਦੇ ਵਿੱਚ ਕਿਸੇ ਵੀ ਭਾਂਡੇ ਦੇ ਵਿੱਚ ਨਾ ਬੇਸਨ ਘੋਲ ਲੈਂਦੇ ਆ
ਠੀਕ ਹੈ, ਠੀਕ ਹੈ।
ਸਨ ਦੇ ਵਿੱਚ ਅਸੀਂ ਨੂਣ ਮਿਰ ਹਲਦੀ ਵਗੈਰਾ ਪਾ ਕੇ ਮਸ ਗਰਮ ਮਸਾਲਾ ਪਾ ਕੇ ਨਾ ਫੇਿਰ ਉਹਦੇ ਵਿੱਚ ਮਤਲਬ ਕਿ ਭਿਉ ਕੇ ਉਹਨੂੰ ਟਿੱ ਕਿ ਬਣਾ ਕੇ ਹੱਥ ਦੇ ਉੱਤੇ ਅਤੇ ਉਹਨੂੰ ਪਾਣੀ ਉਹਦੇ ਵਿੱਚ ਜੋ ਆਪਾਂ ਨੇ ਬਣਾਇਆ ਹੁੰਦਾ ਹੈਗਾ ਫਿਰ ਉਹਦੇ ਵਿੱਚ ਡਿਪ ਕਰਕੇ ਫਿਰ ਆਪਾਂ ਉਹਨੂੰ ਉਹ ਕੜਾਹੀ ਚ ਪਾ ਦਿੰਦੇ ਹਾਂ ਅਸੀਂ
ਅੱਛਾ, ਅੱਛਾ ਅਸੀਂ ਮਤਲਬ ਏਦਾਂ ਬਣਾਉਦੇ ਹਾਂ ਜਿੱਦਾਂ ਮਤਲਬ ਉਹ ਟਿੱਕੀ ਤਿਆਰ ਹੋ ਗਈ ਬਸ ਉਹਨੂੰ ਗੋਲ ਮਤਲਬ ਛੋਟਾ ਜਿਹਾ ਪੇੜਾ ਗੋਲ ਗੋਆ ਕਰ ਲਿਆ ਟਿੱਕੀ ਦੀ ਸ਼ੇਪ ਚ ਤੇ ਨਾ ਉਹ ਤੋਂ ਬਾਅਦ ਮਤਲਬ ਅਸੀਂ ਮਤਲਬ ਉੱਥੇ ਆਪਣੇ ਤਵਾ ਦਾ ਹੁੰਦਾ ਤਵੇ ਤੇ ਬਸ ਮਤਲਬ ਕਿ ਉਹ ਮਾੜਾ ਜਿਹਾ ਪਹਿਲਾਂ ਸਿੱਟ ਦੇਣਾ ਇੱਕ ਚਮਚਾ
ਠੀਕ ਹੈ।
ਹਾਂਜੀ ਹ। ਫੇਿਰ ਉਹ ਤੋਂ ਬਾਅਦ ਮਤਲਬ ਜਦੋਂ ਗਰਮ ਜਿਹਾ ਹੋ ਗਿਆ, ਬਸ ਉਹਦੇ ਉੱਤੇ ਟਿੱਕੀ ਰੱਖ ਦੇਣੀ ਹੈ। ਫਿਰ ਉਹ ਜਿੱਦਾਂ ਲੋ ਫਲੇਮ ਚ ਬਰਾਊਨ ਜਿ ਹੋ ਜਾਵੇ, ਬਸ ਓਦਾਂ ਪਕਾ ਲੈਣੀ ਹੈ।
ਠੀਕ ਹੈ, ਠੀਕ ਹੈ। ਫਿਰ ਤੁਸੀਂ ਆਰਾ ਰੋਡ ਪਾਉਂਦੇ ਹੋ ਨਾ? ਜੇ ਹੁਣ ਦੇਖੋ, ਅਸੀਂ ਉਹਨੂੰ ਬੇਸਨ ਦੇ ਵਿੱਚ ਨਹੀਂ ਬਨਾਂਦੇ ਹੈਗੇ, ਏਦਾਂ ਹੀ ਉਹਨੂੰ ਕੜਾਹੀ ਦੇ ਵਿੱਚ ਗਰਮ ਤੇਲ ਦੇ ਵਿੱਚ ਸੁੱਟ ਦਿੰਦੇ ਹ ਫਿਰ, ਉਹ ਨਾ ਖਿਲ ਜਾਂਦੀ ਹੈ। ਮਤਲਬ ਕੱਲੇ ਹਾਂਜੀ ਖਿਲਰ ਜਾਂਦਾ ਪੂਰੇ ਕੜਾਹੀ ਭਾਰ ਜਾਂਦੇ ਆਲੂ
ਹਾਂਜੀ ਹਾਂ ਇਹ ਤਾਂ ਹੈ।
ਕਿਉਂਕਿ ਜਦੋਂ ਵੀ ਮਾਰਕੀਟ ਜਾਂਦੇ ਆ ਨਾ ਮੈਂ ਲੈ ਨਾ ਭੁੱਲ ਜਾਂਦੀਆਂ ਇਹ ਚੀਜ਼ਾਂ ਨੂੰ, ਫਿਰ ਅਸੀਂ ਇੱਦਾਂ ਹੀ ਬਣਾ ਲੈਣੇ ਹਾਂ। ਕਈ ਏਦਾਂ ਵੀ ਹੁੰਦੇ ਨੇਗੇ, ਕਿ ਬ੍ਰੈਡ ਪਾ ਲੈਂਦੇ ਨੇ ਚੂਰਾ ਕਰਕੇ। ਆਪਣੇ ਸਿੰਪਲ ਬ੍ਰੈਡ ਹੁੰਦੇ ਨੇ ਜਿਹੜੇ ਸਾਈਡ ਤੋਂ ਕੋਰਨਰ ਉਹਨਾਂ ਦੀ ਕੱਟ ਦਿੰਦੇ ਨੇ, ਤੇ ਬਚਾ ਲੋ ਉਹਨਾਂ ਨੂੰ, ਮਤਲਬ ਕਿ ਚੂਰਾ ਜ ਕਰਕੇ ਉਹਦਾ
ਹਾਂਜੀ-ਹਾਂਜੀ ਹਾਂ ਉਹ ਵੀ ਵਧੀਆ ਲੱਗਦੀ ਆ ਆਪਣਾ, ਆਪਣਾ ਤਰੀਕਾ ਹੁੰਦਾ ਹੋਆ ਨਾ ਸਾਰੇ ਚਲੋ ਜੇ ਹਾਂ ਅਲੱਗ, ਅਲੱਗ ਤਰ੍ਹਾਂ ਹੀ ਬਣਾਉਂਦੇ ਆ।
ਹਾਂਜੀ, ਹਾਂ ਉੱਥੇ ਵੀ ਫਿਰ ਉਹ ਹੁੰਦਾ ਤਵੇ ਤੇ ਹੀ ਬਣ ਜਾਂਦਾ ਔ ਵੀ। ਪਰ ਜਿਹੜਾ ਅਸੀਂ ਬੇਸਨ ਵਾਲਾ ਬਣਾਉਂਨੇ ਆਂ, ਇਹ ਤਵੇ ਤੇ ਨਹੀ ਬਨਦਾ ਹੈਗਾ। ਇਹ ਤੇ ਫ਼ਿਰ ਦੇਖੋ ਕੜਾਹੀਆਂ ਦੇ ਵਿੱਚ ਆਪਾਂ ਨੂੰ ਤੇਲ ਗਰਮ ਕਰਨਾ ਪੈਂਦਾ।
ਹਾਂਜੀ ਹਾਂ, ਹਾਂ ਹੂੰ, ਹੂੰ ਫ਼ੇਰ ਏਦਾਂ ਹੁੰਦਾ ਨਾ ਵੀ ਉਹ ਹੋ ਜਾਂਦੀ ਆ।
ਫਿਰ ਜਾ ਤਾਂ ਔ ਡੁੱਲ ਜਾਂਦਾ ਆ, ਖਿਲਰ ਜਾਂਦਾ ਆ।
ਹਾਂਜੀ-ਹਾਂਜੀ, ਹਾਂਜੀ ਹਾਂ ਵਧੀਆ ਜਦੋ ਕੀ ਕਈ ਵਾਰ ਹੁੰਦਾ ਕਿ ਕਿਸੇ ਨੇ ਚੀਜ਼ ਤਲੀ-ਫਲੀ ਨਹੀਂ ਨਹੀ ਖਾਣੀ ਹੁੰਦੀ ਜਿਆਦਾ, ਕਿਉਂਕਿ ਜਦੋਂ ਆਪਾਂ ਦੇਖੋ ਕੜਾਈਏ ਦੇ ਵਿੱਚ ਤੇਲ ਗਰਮ ਕਰਕੇ ਓਦੇ ਵਿੱਚ ਪਾਦੇ ਹਾਂ, ਨਾ ਥੋੜਾ ਉ ਤੇਲ ਵੀ ਹੋ ਜਾਂਦਾ ਹੈਗਾ।
ਹਾਂਜੀ ਹਾਂ, ਹਾਂ ਤੇ ਹਾਂ
ਖਾਣੀ ਹੁੰਦੀ ਤਾਂ ਚਲੋ ਤਵੇ ਤੇ ਆਪਾਂ ਦੇਸੀ ਘੀ ਯੂਜ ਕਰਦੇ ਹਾਂ, ਫਿਰ ਉਹ ਵਾਲੀ ਖਾ ਲੈਂਦਾ।
ਹਾਂਜੀ ਹਾਂ ਉਹ ਵਾਲੀ ਖਾ ਲੈਂਦਾ। ਨਾਲੇ ਫਿਰ ਮਤਲਬ ਉਹ ਥੋੜ੍ਹਾ ਲੱਗਦਾ ਆ, ਕਿ ਵੀ ਜਿੱਦਾਂ
ਹਾਂਜੀ। ਹਾਂ ਤੇ, ਅਰਾਰੂਟ ਵਗੈਰਾ ਜਦੋਂ ਤੁਸੀਂ ਪਾਨੇ ਹੋ। ਤੁਸੀਂ ਕਿੰਨਾ ਕੁ ਪਾਨੇ ਹੋ ਉਹਦੇ ਵਿੱਚ?
ਬਸ ਮਤਲਬ ਦੋ ਚਮਚੇ।
ਦੋ ਚਮਚ?
ਹਾਂਜੀ -ਮਤਲਬ ਜਿੱਦਾਂ ਹੁਣ ਫੈਮਿਲੀ ਨੇ ਖਾਣਾ ਆ ਵੀ ਦੋ- ਦੋ ਤਾਂ ਜਾਂ ਤਿੰਨ- ਤਿੰਨ ਤਾਂ ਖਾਂਦੇ ਹੀ ਆ।
ਹਾਂ, ਤਿੰਨ- ਤਿੰਨ ਤੇ ਆਰਾਮ ਨਾਲ
ਹਾਂਜੀ ਹਾਂ ਭੁੱਖ ਲੱਗੀ ਹੁੰਦੀ ਹੈ। ਫਿਰ ਤਾਂ ਕਰਕੇ ਕਾਫ਼ੀ ਹੁੰਦੀ ਹੈ।
ਠੀਕ ਹੈ ਠੀਕ ਠੀਕ ਹੈ ਠੀਕ ਹੈ ਇੱਕ ਹਿੰਗ ਵਗੈਰਾ ਵੀ ਹੁੰਦੀ ਹੈ। ਉਹ ਵੀ। ਪੈਂਦੀ ਅ।
ਹਾਂਜੀ। ਉਹ ਤਾਂ ਅਸੀਂ ਪਾਈ ਹੋਈ, ਹਿੰਗ- ਹੁਗੰ ਵਗੈਰਾ ਹੋਰ ਕੁਛ ਤਾਂ ਵੀ
ਠੀਕ ਹੈ।
ਠੀਕ ਹੈ। ਤੁਸੀਂ ਅਰਾਰੋੜ ਹੀ ਪਾਂਦੇ ਹੋ, ਮੈਂ ਵੀ ਹੁਨ ਜਿਦੇ ਮਾਰ ਕਿਟ, ਗਈ ਨਾ ਲੈ
ਹਾਂਜੀ ਹਾਂ। ਉਹਦੇ ਨਾਲ। ਨਾਲੇ ਓ ਟਿੱਕੀ ਟੁਟਦੀ ਨਈ, ਨਾਲੇ ਕ੍ਰਿਸਪੀ, ਜੀ ਹੋ ਜਾਂਦੀ ਆ
ਠੀਕ ਹੈ ਵਧੀਆ ਗੱਲ ਹੈ ਨਾਲੇ ਨਾ ਤਵੇ ਤੇ ਬਨਾਨੀ ਪੈਂਦੀ ਹੈ, ਦੇਖੋ ਨ ਕੜਾਈ ਤੇ, ਆਪਾਂ ਨੂੰ ਸੌ ਚੀਜ਼ਾਂ ਇਕੱਠੀਆਂ, ਕਰਨੀਆਂ ਪੈਂਦੀਆਂ ਨੇ ਕੜਾਈ ਏ ਗਰਮ ਕਰਨਾ ਪੈਂਦਾ ਹੈ ਫਿਰ ਉਦੇ'ਚ ਤੇਲ ਬੋਇਲ ਕਰਨਾ ਪੈਂਦਾ, ਫਿਰ ਬਾਅਦ ਦੇ ਵਿੱਚ ੳਹੀ ਤੇਲ, ਸਾਂਭਣਾ ਪੈਂਦਾ ਹੈ। ਫਿਰ ਕੜਾਹੀਆਂ ਧੋਣਾ ਪੈਂਦਾ
ਹਾਂਜੀ ਹਾਂ ਫਿਰ
ਜਾਂਦਾ ਬੇਸਣ ਆਲੇ ਭਾਂਡੇ ਹੋ ਜਾਂਦੇ ਨੇ ਜ।
ਹਾਂਜੀ ਹਾਂਜੀ ਹਾਂ, ਫਿਰ ਨਾਲੇ ਉਹ ਬਾ ਬਚ ਜਾਂਦਾ, ਆ ਨਾ ਉਹ ਤੇਲ ਫਿਰ ਉਹ ਕਈ ਵਾਰ, ਤੜਕਾ ਤੁੜਕਾ ਚੱਲ ਲਾ ਲਉ ਵੈਸੇ ਉਹ ਤਾਂ
ਹਾਂਜੀ- ਹਾਂਜੀ ਹਾਂ ਤੜਕਾ ਲਗਾ ਲੈਂਣੇ ਆ, ਜੋ ਤੇਲ ਬਚਦਾ
ਅਹਾ।
ਹਾਂਜੀ ਜੀ ਹਾਂ ਤੁਹਾਡੇ ਤੇ ਪਿੱਛੇ ਆਵਾਜ਼। ਕਾਫੀ, ਆਂਦੀ ਪਈ ਹੈ। ਕੀ ਲਗਾਇਆ
ਹਾਂਜੀ ਉਹ ਨਾ ਉਹ ਆਏ ਨੇ ਉਹ ਗਊ ਚਾਲ ਪਾਉਂਦੇ ਹੁੰਦੇ ਨੇ
ਠੀਕ ਐ
ਤੇ ਵੈਸੇ ਤਾਂ ਮੈਂ ਆ ਗਈ ਅੰਦਰ
ਠੀਕ ਏ
ਹਾਂਜੀ ਹਾਂ ਬਸ ਆਪਣਾ ਦਸ ਮਿੰਟ ਵੀ ਪੂਰੇ ਹੋਣੇ ਆਲੇ ਨਈ।
ਹਾਂਜੀ ਹਾਂ ਤੁਸੀਂ ਪਿੰਡ ਦੇ ਵਿੱਚ ਰਹਿੰਦੇ ਹੋ।
ਹਾਂਜੀ ਹਾਂ ਅਸੀਂ ਪਿੰਡ ਦੇ ਵਿੱਚ ਰਹਿੰਦੇ ਆਂ।
ਚਲੋ ਚਲੋ ਵਧੀਆ ਗੱਲ ਹੈ।
ਹਾਂਜੀ ਹਾਂ, ਤੇ ਤੁਸੀਂ ਵੀ ਪਿੰਡ ਚ ਹੀ ਰਹਿਨੇ ਔ।
ਨਹੀਂ ਅਸੀਂ ਖੇਤਾਂ ਦੇ ਵਿੱਚ ਰਹਿੰਦੇ ਆਂ।
ਠੀਕ ਹੈ ਠੀਕ ਹੈ ਫੇਰ ਖੇਤਾਂ ਚ ਮਤਲਬ ਤੁਹਾਡਾ ਕੱਲਾ ਹੀ ਘਰ ਹੈ।
ਨਹੀਂ ਨਹੀਂ ਅਸੀਂ ਚਾਰ ਘਰ ਹਾਂ ਖੇਤਾਂ ਦੇ ਵਿੱਚ ਸਾਡੀ ਜੁਆਇੰਟ ਫੈਮਿਲੀ ਹੈ। ਤੇ ਨਾਲ ਇੱਕ ਕੋਠੀ ਹੋਰ ਏ। ਮਤਲਬ ਦੋ ਘਰ ਆਂ ਅਸੀ।
ਅੱਛਾ-ਅੱਛਾ
ਜੁਆਇੰਟ ਫੈਮਿਲੀ ਆ ਤੇ ਸਾਡੀ ਵੀ ਜੁਆਇੰਟ ਫੈਮਿਲੀ ਆ
ਠੀਕ ਹੈ- ਠੀਕ ਹੈ ਚਲੋ ਵਧੀਆ ਗੱਲ ਹੈ
ਹਾਂਜੀ ਹਾਂ ਇਹ ਸ ਦੋ ਸਾਰੇ ਜਣੇ ਇਕੱਠੇ ਇਕੱਠੇ ਰਹਿੰਦੇ ਆ ਨਾ
ਠੀਕ ਹੈ- ਠੀਕ ਹੈ
ਹਾਂਜੀ ਹਾਂ ਤੇ ਤੁਸੀਂ ਦਹੀਂ ਪੱਲੇ ਵਗੈਰਾ ਬਣਾ ਲੈਂਦੇ ਦਿਓ
ਦਹੀਂ ਪੱਲੇ ਹਾਂਜੀ ਮਤਲਬ ਉਹ ਮੰਮੀ ਬਣਾ ਲੈਂਦੇ ਮੈਂ ਤਾਂ ਹਜੇ ਬਣਾਈ ਨੀ ਬਸ ਇੱਕ ਵਾਰ ਮੰਮੀ ਨੇ ਹੀ ਬਣਾਏ ਸੀਗੇ ਦਹੀਂ ਪੱਲੇ
ਮੈਨੂੰ ਤਾਂ ਆਪਣੀ ਆਨ ਦੇ ਓ ਬਣਾਉਣੇ ਮੈਂ ਚਲੋ ਤੁਹਾਡੇ ਤੋਂ ਪੁੱਛਾਂਗੀ ਵੀ ਕਿ ਕਿੱਦਾਂ ਬਣਦੇ ਨੇ
ਸਾਂਗੀ ਮੰਮੀ ਤੋਂ ਪੁੱਛ ਕੇ ਵੀ ਕਿੱਦਾਂ ਬਣਾਏ ਸੀ ਉਹਨਾਂ ਨੇ ਮੈਨੂੰ ਵੀ ਨੀ ਪਤਾਾ ਉਹਨਾਂ ਨੇ ਮਤਲਬ ਇੱਕ ਦਾਲ ਜਿਹੀ ਪਿਓਲੀ ਸੀਗੀ
ਉਹ ਦਾਲ ਵੀ ਨਾ ਦੋ ਤਰ੍ਹਾਂ ਦੀ ਆਉਂਦੀ ਹੈਏ ਪਤਾ ਨੀ ਕਿੱਦਾਂ ਇੱਕ ਤੇ ਵਾਈਟ- ਵਾਈਟ ਜੇ ਹੁੰਦੀ ਆ ਇੱਕ ਪੀਲੀ -ਪੀਲੀ ਜਿ ਹੁੰਦੀ ਹੁਣ ਮੈਨੂੰ ਏਦਾਂ ਨੀ ਪਤਾ ਕਿਹੜੇ ਦੇ ਬਣਦੇ ਹੈ
ਵਾਈਟ ਹਾਂਜੀ ਇੱਕ-ਇੱਕ- ਇੱਕ ਜਿਹੜੀ ਵਾਈਟ ਤੇ ਬਲੈਕ ਹੁੰਦੀ ਆ ਉਹ ਮਤਲਬ ਜਿੱਦਾਂ ਹੁਣ ਦਾਲ ਹੁੰਦੀ ਆ ਉਹ ਤਾਂ ਜਿਵੇਂ ਗੋਲ ਹੁੰਦੇ ਆ ਕੈਪਸੂਲ ਵਾਂਗ ਜਿਹੜੀ ਉਹ ਦਾਲ ਹੁੰਦੀ ਆ ਉਹ ਜਿੱਦਾਂ ਕੈਪਸੂਲ ਨੂੰ ਵਿੱਚ ਅੱਧਾ ਕੱਟਿਆ ਹੁੰਦਾ ਨਾ।
ਠੀਕ ਹੈ ਠੀਕ
ਉਹ ਉਵੇਂ ਹੁੰਦੀ ਆ ਦਾਲ ਪਤਾ ਨੀ ਕਿਹੜੀ ਦਾਲ ਕਹਿੰਦੇ ਨੇ ਇਹਨੂੰ ਉਹ ਏਦਾਂ ਸਿੰਗਲ- ਸਿੰਗਲ ਗਲ ਜਿਹੀ ਹੁੰਦੀ ਹੈ ਜਿਵੇਂ ਦਾਲ ਤਾਂ ਗੋਲ ਹੁੰਦੀ ਹੈ ਉਹ
ਕਹਿੰਦੇ ਹਾਂਜੀ ਕਹਿੰਦੇ ਬਸ ਹਾਂ ਉਹਨੂੰ ਪਿਓ ਕੇ ਰੱਖਣਾ ਹੁੰਦਾ ਹੈ ਅਤੇ ਸਵੇਰੇ ਬਸ ਮਿਕਸੀ ਚ ਗ੍ਰੈਂਡ ਕਰਨਾ ਫਿਰ ਉਸ ਤੋਂ ਬਾਅਦ ਨੀ ਪਤਾ ਮੈਨੂੰ ਇਹ ਕੀ ਕੀ ਕਰਨਾ ਬਸ ਗ੍ਰੈਂਡ ਤੱਕ ਕੀ ਪਤਾ ਹੈ ਕਿ ਗ੍ਰੈਂਡ ਕਰਨੀ ਐ, ਉਹਦੇ ਵਿੱਚ ਕੀ ਮੀਲਾਣਾ ਐ, ਕਿੱਦਾਂ ਮੀਲਾਣਾ, ਉਹ ਮੈਨੂੰ ਸਭ-
ਹਾਂਜੀ ਬਸ ਮਤਲਬ ਉਹ- ਜਿੱਦਾਂ ਨ ਨਮਕ ਵਗੈਰਾ ਮਿਲਾ ਮਿਲਾਹ ਕੇ ਨਾ ਉਹਨੂੰ ਪਾਣੀ ਚ ਉਹਦੇ ਮਤਲਬ ਗੋਲ ਗੋਲ ਬਣਾ ਕੇ ਨਾ ਪੱਲੇ ਜੇ- ਹਾਂ ਤੇ ਉਹ ਪਾਣੀ ਚ ਰੱਖ ਦਿੰਨੇ ਆ। ਉਹਨਾਂ ਨੂੰ ਵੀ ਇੱਕ ਰਾਤ ਲਈ- ਮਤਲਬ ਨੋਰਮਲ ਹਾਂ ਹਾਂ ਨੋਰ- ਮਲ ਜਿਹੜਾ ਸਿੰਪਲ ਪਾਣੀ ਹੁੰਦਾ ਉਹਦੇ ਵਿੱਚ ਪਿਓ ਕੇ ਰੱਖ ਦਿਓ।
ਕਿੰਨੇ ਟਾਈਮ ਲਈ ਰੱਖਣੇ ਹੁੰਦ-
ਮਤਲਬ ਅਹ ਰਾਤ ਲਈ ਰੱਖਲੋ ਓਵਰਨਾਈਟ।
ਨਹੀਂ, ਉਹ ਤਲ ਕੇ ਰੱਖਣੇ ਹੁੰਦੇ ਐ ਜਾਂ ਫਿਰ ਕੱਚੇ ਹੀ ਰੱਖ
ਕੱਚੇ-ਕੱਚੇ ਰੱਖਣੇ ਹੁੰ ਦੇ ਓ ਐਂਨ ਜਮਾ ਹੀ ਗ੍ਰਇੰਡ ਕਰਕੇ ਨਾ ਬਿਲਕੁਲ ਵੀ ਮਾੜਾ ਜਿਹਾ ਦਾਣਾ ਵੀ ਨੀ ਹੋਣਾ ਚਾਹੀਦਾ।
ਨਹੀਂ, ਮੈਂ ਤਾਂ ਸੁਣਿਆ ਸੀ ਕਿ ਪਹਿਲਾਂ ਤੇਲ ਦੇ ਵਿੱਚ ਉਹਨਾਂ ਨੂੰ ਬੋਇਲ ਮਤਲਬ ਕਿ ਪਾਣਾ ਹੈਗਾ ਜਦੋਂ ਪੂਰੇ ਬਣ ਜਾਂਦੇ ਨੇ ਅਤੇ ਫਿਰ ਉਹਨਾਂ ਨੂੰ ਪਾਦੋ ਘਿਉ ਉਹ ਤੇਲ ਦੇ ਵਿੱਚੋਂ ਕੱਢ ਕੇ ਫਿਰ ਉਹਨਾਂ ਨੂੰ ਪਾਣੀ 'ਚ ਪਾਣਾ।
ਹਾਂਜੀ, ਹਾਂ ਕੋਈ ਨੀ ਪਰ ਮੈਂ ਤੁਹਾਨੂੰ ਪੁੱਛ ਕੇ ਦੱਸੂੰਗੀ ਅਗਲੀ ਵਾਰ ਜਦੋਂ ਆਪਾਂ ਕੌਲ ਕੀਤੀ।
ਠੀਕ ਹੈ- ਠੀਕ ਹੈ, ਹਾਂਜੀ -ਹਾਂ, ਤੁਸੀਂ ਮੈਨੂੰ ਜ਼ਰੂਰ ਦੱਸਿਓ ਕਿਉਂਕਿ ਮੈਂ ਨਹੀਂ ਆਂਦੀ ਮੈਂ ਨਾ ਬਣਾ ਕੇ ਵੇਖ
ਹਾਂਜੀ- ਹਾਂ, ਕੋਈ ਨੀ ਮੈਂ ਜ਼ਰੂਰ ਦੱਸ ਦੂਗੀ, ਠੀਕ ਹੈ ਜੀ।
ਓਕੇ ਜੀ ਓਕੇ।